ਹੈਲੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਕੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਤੁਹਾਡੇ ਦਾਦੀ ਦਾਦੀ ਮੰਮਾ ਤੇ ਦਾਦੂ ਪਾਪਾ ਠੀਕ ਨੇ
ਹਾਂ ਸਭ ਵਧੀਆ
ਹੋਰ ਸੁਣਾਓ
ਵਧੀਆ ਵਧੀਆ
ਹੋਰ ਕਿੱਥੇ ਜੇ
ਬਸ ਘਰ ਹੀ ਆਜ।
ਅੱਛਾ ਗਏ ਨੇ ਕਿਤੇ ਘੁੰਮਣ।
ਨਹੀਂ ਹੈਗੀ ਤਿਆਰੀਆਂ ਦੇਖੋ।
ਅੱਛਾ। ਪੱਗਾਂ ਪੁਗਾ ਕਾਸ ਲਾਇਆ ਲੱਗਦਾ ਹੈ।
ਬਸ ਠੀਕ। ਕਾਸ ਲੀਆਂ ਪੱਗਾਂ।
ਅੱਛਾ ਗੱਡੀ ਗੂੜੀ ਨਹੀਂ ਮਾਰਨ ਜਾਂਦੇ।
ਜਾਂਦੇ ਹਾਂ। ਜਾਂਦੇ ਆ ਜਾਂਦੇ ਹਾਂ। ਵੇਟ ਕਰ ਰਿਹਾ ਪਿੰਡ ਦੇ ਇਥੇ। ਫੋਨ ਆਉਂਦੇ ਓਦਾਂ ਤੇ ਚੱਲ ਜਾਵਾਂਗੇ।
ਠੀਕ-ਠੀਕ। ਠੀਕ ਚਲੋ ਵਧੀਆ ਸਗੋਂ।
ਤੈ ਜਾਮਗੇ ਹੈ।
ਹਾਂ ਇਕੱਲੇ ਨਹੀਂ ਘੁੰਮਣਾ ਹੁੰਦਾ ਯਾਰ ਆਪਣੇ ਫਰੈਂਡ ਹੈਗਾ ਨਾ ਇਹਦੇ ਫੋਨ ਕਰੀਦਾ ਨਾਲ ਹੀ ਆ ਜਾਂਦੇ ਚਲੋ ਬਈ। ਫਿਰ ਘੁੰਮਣ ਫਿਰਨ ਚੱਲ ਜਾਈਦਾ ਪਹਿਲੇ ਗੁਰਦੁਆਰੇ ਉਸ ਤੋਂ ਬਾਅਦ ਫਿਰ ਆਪਣਾ ਘੁੰਮਣਾ ਫਿਰਨਾ ਰੱਬ ਨੂੰ ਥੋੜ੍ਹੀ ਭੁੱਲਣਾ ਯਾਰ। ਪਹਿਲੇ ਤੇ ਮੱਥਾ ਟੇਕ ਕੇ ਫਿਰ ਅੱਪਾ ਆਪਣਾ ਜਿੱਥੇ ਜਾਣਾ।
ਹਾਂ ਹਾਂ।
ਗਰਮੀਆਂ ਦੇ ਵਿਆਹੇ ਵੀ ਯਾਰ ਕੁਛ ਸ਼ਾਮੀ ਸ਼ਾਮੀ ਦੇ ਵੈਸੇ ਵੀ ਘਰ ਟਿੱਕਿਆ ਨਹੀਂ ਜਾਂਦਾ ਆਪਣੇ ਕੋਲ।
ਨਹੀਂ ਟਿਕੀਆਂ ਜਾਂਦਾ ਜੀ ਚਲੋ ਕੋਈ ਕੰਮ ਕਾਜ। ਹੋਵੇ ਤੇ ਬੰਦਾ ਚਲੋ ਕਰਦਾ
ਬਿਲਕੁਲ ਅੱਛਾ ਪਾਜੀ ਘੁੰਮਦੇ ਫਿਰਦੇ ਇੰਨੀ ਗ਼ਰਮੀ ਲੱਗਦੀ ਹੈਏ ਜਿੰਨੀ ਬਹਿ ਕੇ ਲਗਦੀ ਏ।
ਹਾਂ ਇਹ ਗੱਲ ਸਹੀ ਕਿਹਾ ਤੁਸੀਂ ਜਿੰਦਰ ਮਰਜ਼ੀ ਲੈ ਜਾਓ ਕੋਈ ਪਤਾ ਨੀ ਲੱਗੇਗਾ।
ਹਾਂਜੀ। ਭਾਵੇਂ ਹਮ ਭਾਵੇਂ ਬੰਦਾ ਅਗਰ ਪੈਦਲ ਵੀ ਸੈਰ ਕਰਦਾ ਹੋਵੇ ਨਾ ਤਾਂ ਵੀ ਉਹਨੂੰ ਗਰਮੀ ਨੀ ਲੱਗਣੀ। ਜੇ ਉਹ ਬਹਿ ਗਿਆ ਨਾ ਫੇਿਰ ਉਹਨੂੰ ਹਾਂ ਇਹ ਪਤਾ ਨੀ ਕਿ ਰੱਬ ਦਾ ਦੱਸ ਤੂਰਿਆ ਹਨਾ।
ਫੇਰ ਬੰਦੇ ਅਸੀਂ ਫਿਰ ਦੂ ਦੂਜੀ ਚੀਜ਼ ਵਿੱਚ ਖੋ ਜਾਂਦੇ ਆ ਨਾ ਫਿਰ ਸਾਨੂੰ ਗਰਮੀ ਦਾ ਰਹਿੰਦਾ।
ਹਮ ਬਿਲਕੁਲ ਓਦਾਂ ਹੁਣ ਅਸੀਂ ਘਰ ਬੈਠੇ ਰਹਿੰਣਾ ਸਾਡਾ ਧਿਆਨ ਇਧਰ ਗਾ ਯਾਰ ਉਹ ਬਾਹਣੀ ਆਦੀ ਵੀ ਯਾਰ ਮਜ਼ਾ ਨੀ ਆ ਰਿਹਾ ਯਾਰ ਗਰਮੀ ਕਿੱਡੀ ਹੋਦੀ ਹੈ ਘੁੰਮਣ, ਘੁੰਮਣ ਫਿਰਨ ਜਾਵਾਂਗੇ ਨਾ ਤੇ ਆਹ ਗੱਲਾਂ ਆਪਾਂ ਭੁੱਲਹੀ ਜਾਨੇ ਆ। ਫਿਰ ਤੇ ਭਾਜੀ ਖਾਣ-ਪੀਣ ਵਾਲ ਧਿਆਨ ਹੁੰਦਾ ਉਹ ਯਾਰ ਕੀ ਲਗਵਾਇਆ ਹੀ ਕੀ ਖਾਣਾ ਦੱਸ। ਯਾਰ ਫਟਾਫਟ ਬੋਲ ਚੱਲ ਤੂੰ ਦੱਸਦੇ ਯਾਰ ਬਸ ਏਦਾਂ ਹੀ ਫਿਰ ਫਰੈਂਡ ਚ ਐਵੇਂ ਹੀ ਚੱਲਦਾ। ਹਮ ਕਦੀ ਮੇਰੇ ਕੋਲ ਪੁੱ ਪੁੱਛਣਗੇ ਕਦੀ ਮੈਂ ਉਹਨਾਂ ਨੂੰ ਪੁੱਛਾਂਗਾ। ਫਰ ਜੋ ਚੀਜ਼ ਤੇ ਦਿਲ ਆਉਂਦਾ ਮੈਂ ਕਹਿੰਦਾ ਯਾਰ ਚਲੋ ਜੋੋ ਤੁਸੀ ਲਵਣਾ ਲਵਾਓ। ਫੇਰ ਆਪਣਾ ਖਾ ਵੀ ਦੇਨੇ ਆ। ਡਰਿੰਕ ਵਗੈਰਾ ਕਰ ਨੀ ਭਾਜੀ।
ਹਜੀ ਡਰਿੰਕ-ਡਰੂਕ ਨਹੀਂ ਕਰਦੇ ਤੁਸੀ ਨਹੀਂ ਡਰਿੰਕ ਵੈਸੇ ਕਰਨੀ ਵੀ ਨੀ ਚਾਹੀਦੀ ਚਲੋ
ਇੱਕ ਵਾਰੀ ਭਾਜੀ ਮੈਂ ਇੱਕ-ਇੱਕ ਵਾਰੀ ਨਾ ਮੈਂ ਮਤਲਬ ਕਿ ਸਾਡੀ ਫੈਕਟਰੀ ਦਾ ਬੰਦਾ ਸੀ।
ਅੱਛਾ
ਤੇ ਉਹ ਨਾ ਅ ਮੈਨੂੰ ਲੈ ਗਿਆ ਬਾਜ਼ਾਰ ਤੇ ਕਹਿੰਦਾ ਮੈਨੂੰ ਇੱਥੇ ਮੋੜ ਤੱਕ ਛੱਡ ਦੇਨਾ ਤੇ ਮੈਂ ਕਿਹਾ ਚਲੋ ਠੀਕ ਹੈ ਛੱਡ ਦਾਂਗਾ ਤੈਨੂੰ ਤੇ ਮੈਂ ਉਹਨੂੰ ਭਾਜੀ ਮੋੜ ਤੇ ਛੱਡਣ ਚੱਲ ਗਿਆ ਤੇ ਫੇਰ ਨਾ ਉੱਥੇ ਨਾ ਉਹ ਲਾਈ ਦੀ ਕਿਸੇ ਨੇ ਆਪਣਾ ਉਹ ਨੀ ਹੁੰਦੀ ਭੰਗ ਜੀ ਭੰਗ-ਭੰਗ, ਭੰਗ ਲਾਈ ਦੀ ਸੀ ਤੇ ਮੈਨੂੰ ਕਹਿੰਦਾ ਭਾਜੀ ਤੁਸੀਂ ਨਾ ਪੀਲੋ ਬੜੀ ਵਧੀਆ ਹੁੰਦੀ ਜੇ। ਸਰਦੇਆਈ ਹੈਗੀ ਆ ਇੱਕ ਕਿਸਮ ਦੀ ਮੈਮ ਸਰਦੇਆਈ ਹੋਰ ਹੂੰਦੀ ਹੈ ਭੰਗ ਹੈਗੀ ਕਹਿੰਦਾ ਨਹੀਂ ਭੋਲੇ ਨਾਥ ਦਾ ਪ੍ਰਸ਼ਾਦ ਹੈ ਆਪ ਦੇਖਲੋ ਖਾ ਲੋਓ ਇੱਕ ਵਾਰ ਪੀ ਲੋਓ ਦੇਖੀ ਜਾਏਗੀ। ਉਹ ਮੈਂ ਕਿਹਾ ਨਈ ਉਹਨੇ ਜਬਰਦਸਤੀ ਨਾ ਭਾਜੀ ਮੈਂ ਨਾ ਪਿਆਤਿ ਮਾੜਾ ਜ ਨਾ ਥੱਲੇ ਗਾੜੀ ਗਾੜੀ ਜੀ ਹੈਗੀ ਸੀ ਮੈਂ ਭਾਜੀ ਉਹ ਮੈਂ ਭਾਜੀ ਉਹ ਆਪਣਾ ਪੀ ਲਈ ਤੇ ਹਾਂ ਮੈਂ ਕੁੱਟ ਮਾਰ ਲਿਆ ਮੈਂ ਜ ਦੋਂ ਘਰ ਆਵਾਂ ਤੇ ਮੈਨੂੰ ਮੰਜੇ ਗੋਲ ਘੁੰਮਦੇ ਦਿਸਣ ਮੈਂ ਕਿਹਾ ਯਾਰ ਇਹਦੇ ਕੰਮ ਖ਼ਰਾਬ ਈ ਤੇ ਮੈਂ ਘਰ ਆ ਕੇ ਨਾ ਜੋ ਬੋਲਣਾ ਮੈਂ ਨਾ ਮੇਰੀ ਗੱਲ ਖਤਮ ਨੀ ਹੁੰਦੀ ਪਈ। ਮੈਂ ਬੋਲੀ ਜਾਂਨਾ ਵੈਂ ਤੇ ਹਸੀ ਜਾਂਨਾ, ਮੈਂ ਬੋਲੀ ਜਾਂਦਾ ਤੇ ਹਸੀ ਜਾਂਨਾਂ। ਤੇ ਮੇਰੇ ਘਰ ਦੇ ਸਾਰੇ ਤੰਗ ਆ ਗਏ ਕਿ ਹੋਇਆ ਕੀ ਇਹਨੂੰ ਤੇ ਉਹ ਫੇਿਰ ਮੈਂ ਜੋ ਵੀ ਬੋਲਦਾ ਹੀ ਨਾ ਤੇ ਨਾਲ ਮੇਰੇ ਮੁੰਡੇ ਵੀ ਹੱਸਣ ਲੱਗ ਗਏ ਇੱਧਰ ਭਤੀਜੀਆਂ ਸੀ ਉਹ ਵੀ ਹੱਸਣ ਲੱਗ ਗਈਆਂ ਤੇ ਘਰ ਦੇ ਕਈ ਹੱਸਣ ਲੱਗ ਗਏ ਉਹ ਮੈਂ ਕਿਹਾ ਯਾਰ ਇਹ ਚੰਗਾ ਡਰਾਮਾ ਬਣ ਗਿਆ ਮੇਰੇ ਨਾਲ ਤੇ ਮੈਂ ਭਾਜੀ ਆਪਣੇ ਕੋਲ ਮੈਂ ਆਪਣੇ ਕੋਲ ਹੀ ਨਾ ਬਣਾ ਬਣਾ ਕੇ ਉਹਨਾਂ ਨੂੰ ਸੁਣਾਈ ਜਾਵਾਂ ਸੁਣਾਈ ਜਾਵਾਂ ਤੇ ਉਹ ਮੈਂ ਕਿਹਾ ਯਾਰ ਗਾਣਾ ਖਤਮ ਨੀ ਹੁੰਦਾ ਪਿਆ। ਉਹ ਹਸੀ ਹੀ ਜਾਂਦੇ ਨੇ ਉਹਨਾਂ ਨੂੰ ਵੇਖ ਵੇਖ ਕੇ ਮੇਰਾ ਹਾਸਾ ਹੋਰ ਨਿਕਲੀ ਜਾਂਦਾ ਯਾਨੀ ਕਿ ਉਹ ਨਾ ਦਿਮਾਗ ਤੇ ਚੜ੍ਹ ਗਈ ਸੀ ਮੇਰੇ ਤੇ ਫੇਰ ਮੈਂ ਕਿਹਾ ਯਾਰ ਫੇਰ ਮੈਂ ਕਿਹਾ ਯਾਰ ਇਹ ਹਾਂ ਫੇਰ ਮੈਂ ਕਿਹਾ ਯਾਰ ਇਹ ਤੇ ਕੰਮ ਖ਼ਰਾਬ ਹੈਗਾ ਮੈਂ ਫੇਰ ਨਾ ਇਹ ਆਪਣਾ ਗੇਟ ਖੋਲਿਆ ਬਾਹਰ ਦਾ ਤੇ ਉੱਥੇ ਨਾ ਤਿੰਨ ਜਣੇ ਬਈਏ ਜਿਹੇ ਲੰਘਦੇ ਸੀ ਮੈਂ ਉਹਨਾਂ ਨੂੰ ਪੁੱਛਿਆ ਤੁਹਾਡੇ ਬਜ਼ੁਰਗ ਜੇ ਹੈਗੇ ਸੀ ਮੈਂ ਕਿਹਾ ਯਾਰ ਬਈਆ ਐਸੇ ਐਸੇ ਕਰਕੇ ਨਾ ਮੈਨੇ ਬੋਲੇ ਨਾਥ ਕਾ ਨਾਂ ਪ੍ਰਸ਼ਾਦ ਸ਼ਕ ਲਿਆ ਤ ਯਾਰ ਉਹ ਨੂੰ ਮੁਝੇ ਮੇਰਾ ਸਿਰ ਗੂਮ ਰਹਾ ਹੈ ਉਸਕੀ ਤੋੜ ਕਿਆ ਹੈ ਤੋ ਕਹਿੰਦਾ ਬਾਈ ਇੱਕ ਕਾਮ ਕਰੋ ਇਮਲੀ ਨਹੀਂ ਹੁੰਦੀ ਇਮਲੀ ਪਾਜੀ ਕਹਿੰਦਾ ਇਮਲੀ ਦੀ ਨਾ ਗੁਠਲੀਆਂ ਤੁਸੀਂ ਨਾ ਪੰਜ ਛੇ ਗੁਟਲੀਆਂ ਚੂਸ ਲਓ ਕਹਿੰਦਾ ਇਸਕਾ ਨੀ ਇਸਕਾ ਨਾ ਖੱਟਾ ਜੋ ਹੋਤਾ ਹੈ ਨਾ ਵੋ ਤੋੜ ਹੈ ਮੈਂ ਕਿਹਾ ਠੀਕ ਹੈ ਹੈ ਖਟਾਏ ਤੇ ਮੈਂ ਭਾਜੀ ਮੈਂ ਨਾ ਪੰਜ ਛੇ ਖਾਧੀਆਂ ਮੈਨੂੰ ਕੋਈ ਫ਼ਰਕ ਨੀ ਪਿਆ ਮੈਂ ਸ ਸਤਰਾਂ ਅਠਾਰਾਂ ਖਾ ਗਿਆ ਤੇ ਫੇਰ ਵੀ ਮੈਨੂੰ ਫ਼ਰਕ ਨੀ ਪਿਆ ਮੈਂ ਫੇਿਰ ਆਪਣਾ ਗੁਰੁਆਰਾ ਸਾਹਿਬ ਲੈ ਕੇ ਪਾਠ ਕਰਨ ਲੱਗ ਗਿਆ ਚਲੋ ਮਹਾਰਾਜ ਨੇ ਕਿਰਪਾ ਕੀਤੀ ਪਾਠ
ਉਹ ਫੇਰ ਪਤਾ ਕੀ ਹੁੰਦਾ ਹੋੌਲੀ ਹੋੌਲੀ ਨਾ ਉਹਦਾ ਫਿਰ ਘਟੇਗਾ ਓਹ ਜ਼ ਜਕਦਮ ਥੋੜੀ
ਉਹ ਘਟਿਆ ਨੀ ਅਰੇ ਨਹੀਂ ਘਟਿਆ ਨੀ ਉਹ ਤੇ ਸਗੋਂ ਹੋਰ ਕੰਮ ਖ਼ਰਾਬ ਹੋ ਗਿਆ ਮੇਰਾ ਮੈਨੂੰ ਘਬਰਾਹਟ ਹੋ ਹੋ ਹੋਣ ਲੱਗ ਜੇ ਬਈ, ਬਈ ਕਾਹਲੀ ਪੈਂਦੀ ਬਈ ਹਾਂ ਹਾਂ ਬਈ ਗਿਆ ਬੰਦਾ ਗਿਆ ਹੁਣ, ਤੇ ਮੈਨੂੰ ਕਾਹਲੀਆਂ ਪੈਣ ਲੱਗ ਗੀ ਏ ਮੈਂ ਫੇਰ ਕਿਹਾ ਮੈਂ ਕਿਹਾ ਯਾਰ ਤੇ ਹੋਰ ਕੰਮ ਖਰਾਬ ਮੈਂ ਆਪਨੇ ਫਰੈਂਡ ਨੂੰ ਫੋਨ ਕੀਤਾ। ਤਾਂ ਮੈਂ ਕਿਹਾ ਯਾਰ ਮੇਰਾ ਨਾ ਇੱਕ ਦੋਸਤ ਹੈਗਾ ਉਹਨੇ ਨਾ ਇਦਾਂ ਇਦਾਂ ਕਰਕੇ ਨਾ ਭੰਗ ਪੀਲੀ ਤੇ ਉਹਦੀ ਤੋੜ ਕੀ ਹੈ? ਉਹ ਕਹਿੰਦਾ ਉਹਨੂੰ ਨਾ ਉਤੋਂ ਨਾ ਦੇਸੀ ਉਹ ਅੰਗਰੇਜ਼ੀ ਦੀ ਦਾਰੂ ਨੀ ਆਉਂਦੀ, ਕਹਿੰਦਾ ਉਹਦਾ ਨਾ ਅੱਧਾ ਕੁ ਢੱਕਣ ਪਿਆ ਦੋ ਕਹਿੰਦਾ ਤੋੜ ਨਾਲ ਟੁੱਟ ਜੇਗੀ ਮੈਂ ਕਿਹਾ ਅੱਛਾੈਂ ਕਿਹਾ ਚੱਲ ਠੀਕ ਠੀਕ ਹੈ ਤੇ ਫੇਿਰ ਭਾਜੀ ਉਹ ਪੀਤੀ ਤੇ ਮੈਂ ਹੋਈ ਸੀ ਫੇਰ ਮੈਂ ਨਾ ਬਾਹਰ ਵੇਖਾਂ ਕਿਸੇ ਨੂੰ ਬਈ ਕੋਈ ਮੈਨੂੰ ਘੁੱਟ ਪਿਆ ਵੇ ਤੇ ਮੇਰੀ ਤੋੜ ਟੁੱਟੇ ਮੈਂ ਫੇਰ ਦਿਮਾਗ ਚ ਆਇਆ ਮੈਂ ਕਿਹਾ ਯਾਰ ਮੇਰੀ ਜੀਜਾ ਹੀ ਘੁੱਟ ਘੁੱਟ ਲਾਉਂਦੇ ਆ ਚੱਲ ਮੈਂ ਆਪਣੇ ਜੀਜੇ ਕੋਲ ਜਾਂਦਾ ਵਾ ਭਾਜੀ ਮੈਂ ਨਾ ਏ ਜਾਂਨਾ ਮੈਂ ਆਪਣੀ ਜੀਜੇ ਦੇ ਦੇ ਘਰ ਤੇ ਮੈਨੂੰ ਆਪਣੇ ਜੀਜੇ ਦਾ ਘਰ ਹੀ ਨਹੀਂ ਆਉਂਦਾ ਪਿਆ। ਮੈਂ ਤੁਰੀ ਜਾਨਾ ਪਿਆ, ਤੁਰੀ ਜਾਨਾ ਪਿਆ, ਤੁਰੀ ਜਾਨਾ ਪਿਆ। ਮੈਂ ਕਿਹਾ ਯਾਰ ਇਹ ਤੇ ਪੰਗਾ ਹੀ ਪੈ ਗਿਆ। ਮੈਂ ਨਾ ਫਿਰ ਉੱਥੇ ਤਿੰਨ ਜਣੇ ਹੋਰ ਖਲੋਤੇ ਦੇ ਸੀ ਬਜ਼ੁਰਗ ਜੇ ਉਹਨਾਂ ਨੂੰ ਮੈਂ ਪੁੱਛਿਆ ਇਦਾਂ ਇਦਾਂ ਕਰਕੇ ਯਾਰ ਮੈਨੂੰ ਨਾ ਤੋੜ ਹੋਈ ਆ ਪੀ ਆ ਤੋੜ ਲਾਣੀ ਆ ਕਿੱਦਾਂ ਤ੍ਹਾਂ ਕਹਿੰਦਾ ਭਾਜੀ ਇਮਲੀ ਕਹਿੰਦਾ ਗੁਟਲੀ ਚੂਸੋ ਆਪ ਮੈਂ ਭਾਜੀ ਉਹ ਵੀ ਮੈਂ ਕਿਹਾ ਮੈਂ ਉਹ ਵੀ ਚੂਸ ਕੇ ਵੇਖ ਬੈਠਾ ਮੈਨੂੰ ਫਰਕ ਨੀ ਪਿਆ ਤੇ ਕਹਿੰਦਾ ਆਪ ਨਾ ਫਿਰ ਇਹ ਕੰਮ ਕਰੋ ਮੱਖਣ ਖਾਾਲੋ ਜਾਂ ਫਿਰ ਆਪਣਾ ਦਾਰੂ ਕਰ ਨਾ ਇਹ ਗੁੱਟ ਲਗਾ ਲੋ ਕਹਿੰਦਾ ਉਸੇ ਆਪ ਕੋ ਤੋੜ ਹੋ ਜਾਏਗੀ ਫੇਿਰ ਭਾਜੀ ਨਹੀਂ ਮੈਨੂੰ ਫਰਕ ਪਿਆ ਮੈਂ ਫੇਿਰ ਆਪਣੇ ਚੀਜੇ ਦੇ ਘਰ ਵੱਲ ਜਾਂਦਾ ਪਿਆ ਸੀ ਤੇ ਘਰ ਹੀ ਨਹੀਂੀ ਆਉਂਦਾ ਪਿਆ ਮੈਂ ਤੁਰ ਜਾਂਦਾ ਪਿਆ ਮੈਂ ਫਿਰ ਇਸ ਚੀਜ਼ ਨੂੰ ਨਾ ਇਗਨੋਰ ਕੀਤੀ ਤੇ ਮੈਂ ਬੜਾ ਔਖਾ ਘਰ ਤੁਰ ਕੇ ਆਇਆ ਵਾਪਸ ਤੇ ਫੇਿਰ ਮੈਂ ਨਾ ਘਰ ਆਂਦੇ ਨਾਲ ਆਪਣੀ ਵਾਈਫ ਨੂੰ ਕਿਹਾ ਮੈਂ ਕਿਹਾ ਯਾਰ ਮੈ ਨਾ ਕੱਪੜੀ ਲੱਗੀ ਆ ਤੇ ਇਹ ਮੱਖਣ ਦੀ ਟਿੱਕੀ ਲਿਆਂਦੀ ਆ ਮ ਪਰੌਂਠੀੀਆਂ ਬਣਾ ਕੇ ਖਾਆ ਉਹਨੇ ਮੇਰੀ ਵਾਈਫ ਨੇ ਫਿਰ ਪਰੋਂਂਠੀੀਆਂ ਬਣਾਈਆਂ ਦੋ ਕੁ ਮੈਂ ਭਾਜੀ ਟਿੱਕੀ ਪੂਰੀ ਖਾ ਗਿਆ ਮੱਖਣ ਦੀ ਅੱਧੇ ਘੰਟੇ ਬਾਅਦ ਐ ਮੇਰਾ ਸਰੀਰ ਨੋਰਮਲ
ਫੇਿਰ ਸੁੁਰ ਤੇ ਜਾਂਦਾ ਬੰਦਾ ਖੁਸ਼ਕ ਹਮ ਨਾ ਫਿਰ ਜਿੱਦਾਂ ਤੁਸੀਂ ਓਦੇ ਤੇ ਜਿੱਦਾਂ ਤੁਸੀਂ ਗਾਣੇ ਗਾਉਣ ਲੱਗੇ ਪਏ ਸੀੇ ਜਾਂ ਟੁੱਟਦੇ ਪਏ ਸੀ ਤੇ ਉਹ ਫਿਰ ਜ਼ਿਆਦਾ ਜਾਂ ਚੁੱਪ ਗੁੰਮ ਕਰਕੇ ਜ੍ਹਾ ਲੇਟ ਜਾਚ ਬਹਿ ਜਾ ਬੱਸ ਨਾ ਗੱਲ ਕਰ
ਉਹਹ ਭਾਜੀ ਬੜਾਔਖਾ ਮੈਂ ਬੜਾ ਔਖਾ ਮੈਂ ਉਹ ਉਹ ਦਿਨ ਗਿਆ ਤੇ ਇਹ ਦਿਨ ਮੁੜ ਕੇ ਮੈਂ ਕਦੀ ਹੱਥ ਤਿੰ ਲਾਇਆ ਇਸ ਚੀਜ਼ ਨੂੰ
ਚਲੋ ਜ ਲ ਪੀਂਦੇ ਹੈਾਂ ਲੋਕੀ ਬਟ ਪੀ ਲਓ ਲਿਮਟਿਥੋੜ੍ਹੀ ਪੀਓਣੇ ਜ਼ਿਆਦਾ ਕਣੀ ਨਾ ਪੀਓ ਮਤਲਬ ਕਿ ਜ਼ਿਆਦਾ ਜਿਹੜਾ ਸਮਾਨ ਲੀ ਨਾ ਪੀਓ ਕਦੇ ਪੱਤਲੀ ਕਰਕੇ ਪੀਓ ਫ ਚਲੋ ਹੁੰਦਾ
ਅੱਛਾ ਅੱਛਾ ਉਹ ਫੇਿਰ ਨਾਥ ਜਿਹੜਾ ਥੱਲੇ ਦਾ ਮਾਲ ਨੀ ਆਉਂਦਾ ਦਾ ਗਾੜਾ ਗਾੜਾ ਜਾ ਮੈਂ ਨਾ ਮੈਨੂੰ ਨਾ ਉਹਨੇ ਉਹੀ ਪਿਆ ਸੀ ਉਹ ਤਾਂ ਤਾਂ ਜ਼ਿਆਦਾ ਚ੍ਹ ਪਿਆ ਸੀ ਆਹੋ ਉਹ ਤਮਾਸ਼ ਵੀ ਨ ਹਾਂ ਬਿਲਕੁਲ ਬਿਲਕੁਲ
ਕਈ ਮੈਂ ਗਾਲੀਆਂ ਕਢਣ ਪੈਂਦਾਆਂ ਕਈ ਇੱਕ ਦੂਜੇ ਨੂੰ ਧੱਕੇ ਮਾਰਨ ਪੈਂਦੇ ਮਤਲਬ ਕਿ
ਹਮ ਹਮ ਹਮ ਹੁਣ ਜਿਹੜੀ ਨਿਹੰਗ ਬਣਾਉਂਦੇ ਆ ਸ਼ਹੀਦੀ ਦੇ ਗਾ ਇਹ ਸਗੋਂ ਮਤਲਬ ਕਿ ਅਗਰ ਤੁਸੀਂ ਬਾਣੀ ਪਾੜ ਕੇ ਇਹਨੂੰ ਛਕੋਗੇ ਨਾ ਤੇ ਭਾਜੀ ਤੁਹਾਨੂੰ ਨਹੀਂ ਚੜੇਗੀ ਹੈ ਜੇ ਤੁਸੀਂ ਓਦਾਂ ਹੀ ਇਹਨੂੰ ਪੀਲੋਗੇ ਨਾ ਤੇ ਮੈਂ ਕਹਿੰਦਾ ਇਹਨੇ ਘੁਮਾ ਦੇਿੰਦਾ ਤੁਹਾਨੂੰ ਚੰਗੀ ਤਰ੍ਹਾਂ
ਇਹ ਭਾਰੀਆਂ ਖੁਰਾਕਾਂ ਹੁੰਦੀਆਂ ਨੇ ਇਹਨਾਂ ਨੂੰ ਫਿਰ
ਪਤਾ ਹੀ ਹੈ ਫੇਿਰ ਦਲੇਰ ਹੈ ਹੀ ਆ ਉਹਦੇ
ਪਾਣੀ ਦਾ ਅਭਿਆਸ
ਹਮ ਹਮ
ਤੇ ਜਿਨੇ ਕਹਿੰਦਾ ਉੜਾ ਅੜਾ ਨ ਪੜ੍ਹਨਾ ਜਿਸ ਛੱਕੀ ਜਾਵੇ ਤਾਂ ਉਹਦੇ ਲਈ ਫਿਰ
ਸਹੀ ਗੱਲ ਹੈ ਬਿਲ
ਕੋਈ ਵੀ ਚੀਜ਼ ਗਲਤ ਨਹੀਂ ਹੁੰਦੀ ਉਹਦੇ ਪਿੱਛੇ ਕੁਈ ਮੋਟਿਵ ਹੁੰਦਾ ਤਾਂ ਕਰਕੇ ਉਹ ਕਰੀਦਾ ਇਹ ਚੱਕਰ ਹੈ ਜਹੜੇ ਐਵੇਂ ਦੂਜੇ ਨੂੰ ਦੇਖ ਕੇ ਦੂਜੀ ਚੱਕ ਵਿੱਚ ਆ ਕੇ ਕਿ ਅਸੀਂ ਵੀ ਕਰ ਲਈਏ ਮੈਂਚ
ਹਮ ਹਮ ਸਹੀ ਗੱਲ ਆ
ਇਹ ਚੱਕਰ ਹੈ
ਦਿਨ ਗਿਆ ਭਾਜੀ ਇਹ ਦਿਨ ਆਇ ਮੈਂ ਮੁੜ ਕੇ ਕਦੀ ਹੱਥ ਨਹੀਂ ਲਦਾ ਇਸ ਚੀਜ਼ ਨੂੰ ਤੇ ਆਪਾਂ ਵੈਸੇ ਵੀ ਇਸ ਚੀਜ਼ਾਂ ਨੂੰ ਦੂਰ ਹਾਂ
ਹਾਂ ਦੂਰ ਰਹਿਣਾ ਚਾਹੀਦਾ ਜ ਕੀ ਹੀ ਕਰੀਏ
ਹਮ ਹੋਰ ਸੁਣਾਓ ਭਾਜੀ
ਬਾਹ ਵਧੀਆ ਫਿਲਹਾਲ ਤਾਂ ਠੀਕ ਚੱਲ ਰਿਹਾ ਚਲੋ ਠੀਕ ਆ ਵਧੀਆ ਚਣਾਗੇ
ਹੋਰ ਕਿੰਨੇ ਹੈਲੋ
ਹਾਂਜੀ ਹਾਂਜੀ
ਮੈਂ ਕਿਹਾ ਕਿੰਨੇ ਕੁ ਫਰੈਂਡ ਨਾਲ ਜਾਂਦੇ ਤੁਸੀਂ ਫਿਰ ਦੋ ਜਣੇ ਬਾਈਕ ਤੇ ਹੀ
ਹਾਂ ਦੋ ਤਿੰਨ ਦਾ ਹੋ ਹੀ ਜਾਂਦਾ ਬਾਈਕ ਤੇ ਚੱਲ ਜਾਈਦਾ ਕਈ ਵਿੱਚ ਹੋਰ ਵੀ ਆ ਜਾਂਦੇ ਆਪਣੀਆਂ ਬਾਈਕ ਲੈ ਕੇ ਫਿਰ ਤੋਲਾ ਬਨੀ ਜਾਂਦਾ ਹੈ ਲੇਕਿਨ ਟੋਲਾ ਬਣਦਾ ਹੈ ਕੱਟ ਦਿਨ ਕਿਤੇ ਕਿਤੇ ਮਹੀਨੇ ਇੱਕ ਦੋ ਵਾਰੀ ਟੋਲਾ ਬਣਦਾ ਹੈ ਵੱਡਾ
ਅੱਛਾ।
ਵਿੱਚ ਫੇਰ ਆਪਣੇ ਆਪਣੇ ਸਾ ਸਾਰੇ ਬਿਜ਼ੀ ਹੁੰਦੇ, ਕੋਈ ਕਿਤੇ ਗਿਆ ਹੋਣਾ ਕੋਈ ਕਿਤੇ ਗਿਆ ਹੋਣਾ ਕੋਈ ਲਾਇਬ੍ਰੇਰੀ ਜਾ ਰਿਆ ਕੋਈ ਆ ਰਿਐ ਕੋਈ ਜੋਬ ਤੋਂ ਆ ਰਿਐ। ਕੋਈ ਕਿਤੇ ਜਾ ਰਿਐ। ਟਿਊਸ਼ਨ ਕਿਸੇ ਬੱਚੇ ਨੂੰ ਪੜ੍ਹਾਣ ਜਾ ਰਿਆ।
ਹੂੰ, ਅਸੀਂ ਤੇ ਪੂਰੀ ਹਾਂ ਅਸੀਂ ਤੇ ਪੂਰੀ ਮਜ਼ਾਕ ਮਸਤੀ ਕਰੇ ਜਦੋਂ ਜਾਂਣੇ ਆ ਨਾ।
ਨਹੀਂ ਮਜ਼ਾਕ ਸਾਡੀ ਵੀ ਬੜੀ ਚੱਲਦੀ ਐ।
ਹੂੰ।
ਵੇਚੇ ਕੇ ਮਜ਼ਾ ਆਂਦੈ ਦੂਸ ਸਾਰੇ ਹੁੰਦੇ ਨੇ ਔਦੂ ਓਦੋਂ ਛਿਲਦੀ ਐ ਮਜ਼ਾਕ ਓਦੋਂ ਚੱਲਦੀ ਐ, ਅਛਾ ਅਛਾ ਨਹੀਂ। ਇੱਕ ਦੋ ਜਾਣ ਤਾਂ ਈ ਬਥੇਰ ਰੇ ਹੁੰਦੇ ਨ ਲੇਕਿਨ ਯੇ ਚੱਕਰ ਫਿਰ ਏ ਇੱਕ ਹੁੰਦਾ ਮੈਂ ਇੱਕ ਇੱਕ ਇੱਕ ਦੋ ਹੁੰਦੇ ਨੇ ਜੇੜੇ ਖਾਸ ਹੁੰਦੇ।
ਬਿਲਕੁਲ ਬਿਲਕੁਲ, ਸਹੀ।
ਨੀਕ ਕਰਦੂਤਾਂ ਪਤਾ ਹੁੰਦੀਆਂ ਨੇ।
ਹਾਂ, ਸਹੀ ਗੱਲ ਐ ਜੇੜੇ ਗੱਲ ਗੱਲ ਤੇ ਗ ਹਾਂ, ਹਾਂ ਬਿਲਕੁਲ ਬਿਲਕੁਲ।
ਔਨੁ ਸਾਰੇ ਔਸ ਏ ਚੱਕਰ ਏ ਔਨੁ ਕਰੋ ਫਿਰ ਦੈ ਵੈਸੇ ਸਰਕਲ ਸਾਰਾ ਵੱਡਾ ਹੂੰਦੈ ਬਟ ਕਲੋਜ਼ ਇੱਕ ਅੱਧਾ ਈ ਹੁਣਾ। ਅਮਾਂ ਏ।
ਹਾਂਜੀ ਹਾਂਜੀ।
ਰ ਤੇ ਗੇੜੀ ਵਜ ਦੀ ਐ ਨਾ ਫਿਰ ਔ ਔਨੂੰ ਪਤਾ ਹੁੰਦੈ ਕਿ ਅਗਲਾ ਕੀ ਚਾੰਦਾ ਐ ਕਿੱਥੇ ਚਾੰਦਾ ਐ। ਹੈਂ ਓਹ ਫੇਰ ਗੱਲ ਮੰਨਦੈ ਕਰਦੈ ਔਣ ਸਾਰਾ ਟੋਲਾ ਨਾ ਹੋਵੇ ਔ ਕਿਸੇ ਦੀ ਕੋਈ ਚੋਇਸ ਹੁੰਦੀ ਏ ਹਰਾ ਅਪਣਾ ਅਪਣਾ ਨ ਦੇਖੇਗਾ।
ਹੂੰ ਹੂੰ ਹੂੰ ਚਲੋ, ਠੀਕ ਠੀਕ ਏ। ਭਾਜੀ। ਬੜਾ ਚੰਗਾ ਲੱਗਾ ਤਾਡੇ ਨਾਲ ਗੱਲ ਕਰਕੇ ਭਾਜੀ, ਓਕੇ ਭਾਜੀ ਸ
ਓਕੇ ਓਕੇ ਸਤਿ ਸ਼੍ਰੀ ਅਕਾਲ।